ਕੀ?
ਹੈਲੋ, ਹਾਂਜੀ ਸਸ਼ ਰੀ ਕਾਲ ਜੀ, ਤੁਸੀਂ ਠੀਕ ਓ।
ਹਾਂਜੀ ਵਧੀਆ, ਤੁਸੀਂ ਸੁਣਾਓ ਕੀ ਹਾਲ ਐ।
ਬਸ ਸਭ ਵਧੀਆ, ਕੀ ਕਰਨ ਦਏ ਤੁਸੀਂ।
ਬਸ ਮੌਸਮ ਖ਼ਰਾਬ ਹੋ ਰਿਹਾ ਬੋਤ ਜਿਆਦਾ, ਬਾਰਿਸ਼ ਵੀ ਆ ਰੀ ਐ, ਮੈਂ ਤਾਂ ਕੁਛ ਵੀ ਨੀ ਕਰ ਰਹੀ, ਵਿਹਲੀ ਆਂ।
ਹਾਂਜੀ, ਸਾਡੇ ਇੱਥੇ ਵੀ ਹਾਂ, ਚਲੋ ਓਦਾਂ ਪਹਿਲਾਂ ਤਾਂ ਗਰਮੀ ਬੋਤ ਸੀਗੀ, ਹੁਣ ਮੀਂਹ ਨੀ ਰੁਕਣ ਦਿਆ, ਤਾਂ ਛੁੱਟੀ ਛੁੱਟੀ ਹੋ ਗਏ ਨਿਆਣਿਆਂ ਦੀ ਮੀਂਹ ਕਰਕੇ, ਤਾਂ ਵਧੀਆ ਲੱਗਣ ਦਿਆ, ਚਲੋ ਥੋੜ੍ਹਾ ਤਾਂ ਠੰਡਾ ਹੋਇਆ ਮੌਸਮ। ਲੇਕਿਨ ਜਿਆਦਾ ਮੀਂਹ ਪੈਣਾ ਵੀ ਵਧੀਆ ਨਹੀਂ ਹੈਗਾ, ਹੁਣ ਮੀਂਹ ਪੈਣਦੇ ਹੀ
ਨਿਆਣਿਆਂ ਦੀ ਛੁੱਟੀ ਤੇ ਜ਼ਿਆਦਾ ਰੋਲਾ ਰਹਿੰਦਾ, ਘਰ ਦਾ ਕੰਮ ਹੀ ਨਹੀਂ ਮੁਕਨੇਂ ਚ ਆਂਦਾ, ਇਹ ਮੰਗਾ ਲੋ ਉਹ ਮੰਗਾ ਲੋ ਘਰ ਦਾ ਕੁਛ ਪਸੰਦ ਨੀ ਆਉਂਦਾ ਬਸ ਬਾਰਿਸ਼ ਆ ਗਈ ਬਾਹਰੋੰ ਮੰਗਾ ਲੋ ਖਾਣ ਦਾ ਮੰਗਾ ਲੋ ਹੋਰ। ਕੁਛ ਨੀ।
ਹਾਂਜੀ ਮੀਂਹ ਪੈਂਦੇ ਨਿਆਣਿਆਂ ਨੂੰ ਪਕੌੜੇ ਬਣਾ ਲੋੋ ਪਕੌੜੇ ਲਿਆਈਏ। ਸਮੋਸੇ ਲਿਆ ਦੋ, ਹੋਰ ਸ਼ਾਮ ਸ਼ਾਮ ਨੂੰ ਕਿਤੇ ਮੀਂਹ ਪੈ ਜੇ ਤਾਂ ਇਹਨਾਂ ਨੇ ਪਕੌੜੇ ਨੀ ਖਾਣੇ ਫਿਰ ਇਹਨਾਂ ਨੂੰ ਹੁੰਦੇ ਮੋਮੋਸ ਖਾਣੇ। ਹਾਂ ਪੀਜ਼ਾ ਖਾਣਾ, ਬਰਗਰ ਖਾਣਾ।
ਹਾਂ ਮੈਂ ਸਗੋਂ ਕਿਹਾ ਵੀ ਸ਼ਾਮੀ ਮੈਂ ਕਿਹਾ ਚੱਲ ਮੈਂ ਨਾ ਆ ਸ਼ਾਮੀ ਬੱਚਿਆਂ ਨੂੰ ਨਾ ਤਲ ਦਵਾਂਗੀ ਪਕੌੜੇ- ਸ਼ਕੌੜੇ ਕਹਿੰਦੇ ਵੀ ਸੀਗੇ। ਤੇ ਨਹੀਂ ਘਰ ਦੇ ਤਲੇ ਨਹੀਂ ਖਾਣੇ, ਨਾ -ਨਾ ਬਹਾਰ ਦਾ ਗੰਦ ਖਾਣਾ ਇਹਨਾਂ ਨੇ।
ਮੈਮ ਜੀ ਬਾਹਰ ਦੇ ਖਾਣੇ ਬਾਹਰ ਡਿਨਰ। ਚਟਨੀਆਂ ਬਾਹਰ ਦੀ ਪਸੰਦ ਹੁੰਦੀਆਂ, ਬਾਹਰ ਦੀ ਖਾਣਾ।
ਦੇ
ਬਲਕੀ ਪਰਸੋਂ ਚੌਥ ਅਸੀਂ ਖੁਦ ਰਾਤੀ ਅ ਤੇ ਬਰਡੇ ਸੀ ਬੇਟੇ ਦਾ ਡਿਨਰ ਕਰਨ ਅਸੀਂ ਬਾਹਰ ਈ ਗਏ। ਤੇ ਉਹ ਬਕਾਇਦਾ ਇੰਨੀ ਸਾਫ਼- ਸਫਾਈ ਉਥੇ ਰੈਸਟੋਰੈਂਟ ਚ। ਠੀਕ ਏ ਉਹਨੇ ਗਲਵਜ਼ ਵੀ ਪਾ ਰੱਖੇ ੲ ਵੇਟਰ ਨੇ। ਮੈਂ ਦੇਖਿਆ ਆਪਣੀ ਅੱਖਾਂ ਨਾਲ ਉਹ ਗਲਵਸ ਪਾਏ ਹੋਏ ਚ ਨਾ ਆਪਨਾ ਕੰਨ ਖੁੁਰਕਦਾ ਪਿਆ। ਕੰਨ ਦੇ ਵਿੱਚ ਉਂਗਲ ਵਾੜ ਰੱਖੀ ਉਹਨੇ ਗਲਵਜ਼ ਪਾਏ ਹੋਏ ਨੇ। ਤੇ ਮੈਂ ਕਿਹਾ ਏ ਕਿਸ ਅ ਕਿਸ ਕੰਮ ਦੇ ਰਹਿ ਗਏ ਗਲਵਜ਼। ਹਨਾ, ਬੱਚੇ ਦੇਖਦੇ ਨੇ ਵੀ ਬੜੀ ਸਫ਼ਾਈ ਏ ਬੜੀ ਸਫ਼ਾਈ ਏ ਇਹ ਬਰੀਕੀਆਂ ਨੀ ਨੋਟ ਕਰਦੇ। ਵੀ ਉਹ ਗਲਵਸ ਪਾ ਕੇ ਵੀ ਏਹੋ ਜੀ ਹਰਕਤਾਂ ਕਰ ਰਿਹਾ ਏ, ਤੇ ਬੰਦਾ ਕੀ ਖਾਵੇ ਉਹਦੇ ਹੱਥ ਨਾਲ। ਜੇ ਕੰਨ ਚ ਪਾ ਰਿਹਾ ਤੇ ਪਤਾ ਨੀ ਕਿਥੇ
ਤਾਂ ਕੀ ਫ਼ਾਇਦਾ, ਮੈਂ ਵੀ ਇਹੋ ਜਿਹੀਆਂ ਵੀਡੀਓ ਬਥੇਰੀ ਵੇਖੀਆਂ ਹਥ ਚੇ ਗਲਵਜ ਗਲਵਜ਼ ਵੀ ਪਾ ਕੇ ਕਿਤੇ ਨਾ ਕਿਤੇ ਉਂਗਲ ਮਾਰੀ ਜਾਂਦੇ ਲੋਕੀ। ਫੇਰ ਤਾਂ ਫਿਰ ਕੀ ਫਾਇਦਾ ਰਹਿ ਗਿਆ ਪਾਉਣ ਦਾ।
ਪਰ ਹਾਂ, ਤਾਂਹੀ ਤਾਂ ਹੀ ਤਾਂ ਤੁਹਾਨੂੰ ਸੁਵਾਦ ਲੱਗਦਾ ਵਾ।
ਹਾਂਜੀ, ਅਹੀ ਵਿਆਹ ਚ ਗਏ ਸੀਗੇ। ਉੱਥੇ ਵੀ ਹੁਣ ਹੈਗਾ ਆ ਕੇ ਵੇਟਰ ਵਗੈਰਾ ਸਾਰੇ ਗਲਵਸ ਪਾ ਕੇ ਹੁਣ ਤਾਂ ਵਿਆਵਾ ਚ ਸਭ ਕਰਦੇ, ਬਟ ਇਹਨਾਂ ਨੇ, ਇੱਕ ਦੂਜੇ ਨਾਲ ਲੜੀ ਆ ਨਾ ਮੈਂ ਵੇਖਿਆ ਇੱਕ ਦੂਜੇ ਨਾਲ ਲੜਨ ਦੇ ਤੇ ਇੱਕ ਦੂਜੇ ਦੇ ਮਾਰ ਰਹਿੰਦੇ ਏਦਾਂ ਹੀ ਸਿਰ ਫੜਨ ਦਾ ਇੱਕ ਦੂਜੇ ਦਾ ਗਲਵਜ਼ ਵਾਲੇ ਹੱਥਾਂ ਨਾਲ ਉਹਹੀ ਹੱਥ ਨਾਲ ਸਰਵ ਕਰਨ ਦੇ।
ਹਾਂ, ਉਹੀ ਤਾਂ ਸਿਰਫ ਡਰਾਮੇ ਵਾਜੀਆਂ ਰਹਿ ਗਈਆਂ ਗਲਬਸ ਗਲੀਬਸ ਦੀਆਂ।
ਹਾਂਜੀ, ਇਹ ਤਾਂ ਹੈ ਚਲੋ,
ਪਰ ਇਹ ਗੱਲ ਹੁਣ ਜੇ, ਅਸੀਂ ਕੁਝ ਕਰ ਹੀ ਨਹੀਂ ਸਕਦੇ ਜੀ ਜਦੋਂ ਦੀ ਇਹ ਜਮੈਟੋ ਸ਼ਮੈਟੋ ਚੱਲ ਜਾਂਦੇ ਅਸੀਂ ਕਹਿੰਦੇ ਨਾ ਬੱਚਿਆਂ ਨੂੰ ਨਹੀਂ ਖਾਣਾ। ਇਹ ਬੈਡ ਤੇ ਬੈਠੇ- ਬੈਠੇ ਫੋਨ ਘੁੰਮਾ ਦੇਣਗੇ, ਪਤਾ ਹੀ ਨੀ ਲੱਗਦਾ ਸਾਨੂੰ। ਪਤਾ ਉਦੋਂ ਲੱਗਦਾ, ਜਦੋਂ ਬਾਹਰ ਮੋਮੋਸ ਆ ਗਏ ਜੀ ਖਾ ਲੳ।
ਹਾਂਜੀ ਇਹ ਤਾਂ ਹੈ, ਹੁਣ ਤਾਂ ਇਹ ਆ ਪਹਿਲਾਂ ਤਾਂ ਇਹ ਸੀਗਾ ਕਿ ਸਿਰਫ ਪੀਜ਼ਾ। ਪੀਜ਼ਾ ਬਰਗਰ ਆਉਂਦੇ ਸੀਗੇ। ਹੁਣ ਤਾਂ ਜੋ ਮੰਗਵਾਉਣਾ, ਉਹ ਮੰਗਾ ਲਓ ਹੁਣ ਬਲਿੰਕਡ ਹੈਗਾ ਆਪਾਂ ਬਾਹਰੋਂ। ਕੁਛ ਵੀ ਆਰਡਰ ਕਰਲੋ, ਜੇ ਪੈਕੇਟ ਵਾਲਾ ਮੰਗਵਾਉਣਾ, ਤਾਂ ਪੰਜ ਮਿੰਟਾਂ ਚ ਆ ਗਿਆ। ਜੇ ਆਪਾਂ ਓਦਾਂ ਕੁਛ ਖਾਣਾ। ਜੇ ਓਦਾਂ ਕੁਛ ਹੋਰ ਮੰਗਵਾਉਣਾ ਤਾਂ, ਮੋਮੋਸ ਪੀਜ਼ਾ ਮੰਗਣੇ ਉਹ ਵੀ, ਪੱਚੀ ਕੁ ਮਿੰਟ ਚ ਆ ਜਾਂਦੇ ਆ ਜੋਮੈਟੋ ਤੋਂ ਮੰਗ ਲਓ ਕਿਸੇ ਤੋਂ ਮੰਗ ਲਓ।
ਆਹ ਉਈ ਤੇ ਅੱਜ ਕੱਲ ਤਾਂ ਦਵਾਈਆਂ ਵੀ ਆ ਜਾਂਦੀਆਂ ਫਟਾਫਟ ਘਰ ਬੈਠੇ ਬਿਠਾਏ ਸਭ ਕੁੱਛ ਮਿਲ ਜਾਂਦਾ।
ਹਾਂਜੀ, ਬਟ ਇਹ ਫਾਸਟ ਫਾਸਟ ਫੂਡ ਠੀਕ ਵੀ ਤਾਂ ਨੀ ਜ਼ਿਆਦਾ ਨਿਆਣਿਆਂ ਲਈ, ਹੁਣ ਕੀ ਕਰ ਸਕਦੇ ਨਿਆਣੇ ਸਮਝਦੇ ਨੀ। ਥੋੜੇ ਬਹੁਤ, ਚਲੋ ਰੋਜ਼ ਤਾਂ ਨੀ ਥੋੜੇ- ਥੋੜੇ ਖਾਂਦੇ ਰਹਿੰਦੇ ਤੇ ਆ, ਇਹ ਆ ਕਿ ਦਵਾਈਆਂ ਵੀ ਆਪ, ਪਹਿਲੇ ਆਣੇ ਆਪਾਂ ਨੂੰ ਤਾਂ ਫਿਕਰ ਰਹਿੰਦੀ ਆ ਕਿ ਨਿਆਣੇ ਬਿਮਾਰ ਨਾ ਹੋ ਜਾਣ ਲੇਕਿਨ ਨਿਆਣੇ ਕਿਥੇ ਥੇ ਸੁਣਦੇ ਕਿਸੇ ਦੀ
ਉਹੀ ਤੇ ਮੈਂ ਸਗੋਂ ਅੱਜ ਕਿਹਾ ਸੀਗਾ ਮੈਂ ਕਿਹਾ ਚੱਲ ਇਹਨਾਂ ਨੂੰ ਨਾ ਅੱਜ ਜੇ ਕੱਲ ਮੈਗੀ ਬਣਾ ਦਿਆਂਗੇ। ਮੈਂ ਸਬਜ਼ੀਆਂ-ਸੁਬਜ਼ੀਆਂ ਪਾ ਕੇ। ਨਾਲੇ ਚੱਲ ਮੈਂ ਸੋਹਣੀ ਬਰਕਤ ਪੈ ਜਾਂਦੀ ਕੜਾਈ ਭਰ ਦਿੰਦੀ ਸੀ, ਸਬਜ਼ੀਆਂ ਸੁਬਜੀਆਂ ਪਾਓ ਨਾ। ਆ ਨੀ-ਨੀ ਇਹਨਾਂ ਨੇ ਉਹ ਚੋਮੀਨ ਖਾਣੇ ਉਹ ਗੰਦੇ ਜਿਹੇ ਮੈਦੇ ਦੇ, ਹਾਂਸੀ ਤਾਂ ਸਗੋਂ ਮੇਰੇ, ਸਾਸੂ ਮਾਤਾ ਉਹ ਘਰ ਦੀ ਸੇਵੀਆਂ ਵੱਟਦੀ ਏ, ਬੜੀ ਸੋਹਣੀਆਂ ਅਹ ਅੱਜ-ਕੱਲ ਆਲੂ ਪਿਆਜ। ਪਾ ਕੇ ਸੇਵੀਆਂ ਬਣਾਓ। ਬੰਦੇ ਨੂੰ ਤਸੱਲੀ ਹੁੰਦੀ ਵੀ ਘਰ ਦੀ ਚੀਜ਼ ਖਾਧੀ ਐ। ਉਹ ਨੀ ਸਵਾਦ ਲੱਗਦੀ ਏ ਇਹਨਾਂ ਨੂੰ, ਕੀ ਕਰੀਏ, ਮੈਂ ਤਾਂ ਕ ਕਿਹਾ ਸਾਡੇ ਘਰ ਹੀ ਰੋਲਾ ਐ ਤਾਂ ਸਾਰਿਆਂ ਦੇ ਘਰ ਹੀ ਰੋਲਾ ਹੈਗਾ।
ਹਾਂਜੀ, ਇਹ ਤਾਂ ਸ ਹੁਣ ਤਾਂ ਸਾਰਿਆਂ ਦੇ ਘਰ ਦੀ ਇਹੀ ਗੱਲ ਆ ਲੇਕਿਨ ਇਹ ਆ ਹੁਣ ਮੈਂ ਤਾਂ ਜਿਵੇਂ ਇਹ ਮੈਗੀ, ਤਾਂ ਨੀ ਹੁਣ ਮੈਗੀ ਦਾ ਹੋਰ ਇੱਕ ਮਸਾਲਾ ਹੁੰਂਦਾ ਮੈਜਿਕ ਮਸਾਲਾ, ਉਹੀ ਪਾਲੋ ਤੇ ਉਹ ਬਣਾ ਲੋ, ਸੇਵੀਆਂ ਬਣਾ ਲੋ, ਉਹ ਵੀ ਵਧੀਆ ਲੱਗਦੀਆਂ ਫਿਰ ਲੇਕਿਨ ਨਿਆਣੇ, ਉਹ ਥੋੜਾ ਬਹੁਤ ਨਿਆਣੇ ਖਾ ਲੈਂਦੇ ਜਿਵੇਂ ਏਦਾਂ ਹੀ ਘਰੇ ਕੋਈ ਸਬਜ਼ੀ ਬਣਾ ਲੋ, ਪਾ ਕੇ ਕੁਛ ਬਣਾ ਲੋ, ਚੌਲ ਬਣਾ ਲੋ, ਇਹਨਾਂ ਨੂੰ ਉਹ ਨਹੀਂ ਪਸੰਦ ਆਉਦੇ।
ਹਾਂ, ਗਰਮ-ਗਰਮ ਅੱਜ ਮੈਂ ਦੇਖਿਆ ਬਾਹਰ ਸਾਡੇ ਰੇਹੜੀਆਂ ਲੱਗੀਆਂ ਹੋਈ ਨੇ ਮਾਰਕੀਟ ਚ ਆ ਨਾ ਸਾਡਾ ਘਰ ਤੇ ਗਰਮ-ਗਰਮ ਸੂਪ ਇੱਦਾਂ ਭੀੜ ਲੱਗੀ, ਜਿਵੇਂ ਸਰਦੀਆਂ ਚ ਨੀ ਲੱਗੀ ਹੁੰਦੀ ਸੂਪ ਤੇ ਭੀੜ ਔਰ ਸਾਡੇ ਸਾਹਮਣੇ ਅਰਾ ਰੋੜ ਘੋਲ-ਘੋਲ ਕੇ ਅਗਲੇ ਨਾ ਸੂਪ ਬਣਾਈ ਜਾਂਦੇ ਨੇ ਤੇ ਵੇਚ ਜਾਂਦੇ ਨੇ। ਬਣਾਈ ਜਾਂਦੇ, ‌ਬ੍ਰੈਡ ਤੱਲੀ ਜਾਣਗੇ ਨਿੱਕੇ-ਨਿੱਕੇ ਪੀਸ ਕਰਕੇ ਉਹਦੇ ਚੋ, ਤੇ ਉਹਦੇ ਚ ਪਾਈ ਜਾਣਗੇ, ਬੰਦੇ ਐਂ ਟਮਾਟੋ ਸੂਪ ਟਮਾਟੋ ਸੂਪ ਸਹਾਵਰ ਦਾ ਸੂਪ ਪੀਂਦੇ ਨੇ,
ਕੋਈ ਚੀਜ਼ ਵੀ ਢੰਗ ਦੀ, ਕੋਈ ਚੀਜ਼ ਨਹੀ ਖਾ ਰਹੇਂ।
ਹਾਂਜੀ, ਇਹ ਤਾਂ ਹੈ ਨਿਆਣੇ ਕਿੱਥੇ ਸੁਣਦੇ ਫਿਰ ਵੀ ਚ
ਨਿਆਣੇ ਛੜੋ ਸਿਆਣੇ ਵੀ ਨਹੀਂ। ਸੁਣਦੇ ਸਿਆਣਿਆਂ ਨੂੰ ਵੀ ਤੁਸੀਂ ਕਹਿ ਦੋ, ਤੁਸੀਂ ਹੁਣ ਬਜ਼ਾਰ ਨਿਕਲੋ ਇਸ ਟਾਈਮ ਚਾਹੇ। ਮੌਸਮ ਜਿਵੇ ਵੀ ਏ, ਤੁਸੀਂ ਇੱਕ ਗੋਲ ਗੁਪਿਆਂ ਦੀ ਰੇੜੀ ਲੱਲੋ। ਮੈਂ ਕਹਿੰਦੀ ਇੱਕ ਤੁਹਾਨੂੰ ਲੇਡੀਜ਼ ਨਹੀਂ ਦਿਖੇਗੀ, ਸਾਰੇ ਜੈਂਟਸ ਸਾਰੇ। ਆਦਮੀ ਭਰੇ ਪਏ ਨੇੇ, ਰੇਹੜੀਆਂ ਤੇ। ਤੇ ਨਾਮ ਆਂਦਾ, ਬਈ ਜਨਾਨੀਆਂ ਚਟੋਰੀਆਂ। ਉਹੀ ਤਾਂ ਨਾਮ ਬਦਨਾਮ ਜਨਾਨੀਆਂ ਦਾ।
ਹਾਂਜੀ, ਇਹ ਤਾਂ ਏ। ਜਨਾਨੀਆਂ ਦਾ ਨਾਂ ਬੰਨਾ ਹੁਣ ਤ, ਲੇਕਿਨ ਹੁ ਆਪਾਂ ਨਿਆਣੇ ਨੂੰ ਕੀ ਕਹੀਏ? ਸਿਆਣੇ-ਸਿਆਣੇ ਨਿਆਣੇ ਵੀ, ਹੁਣ ਤਾਂ ਸੁਣਦੇ ਕਿੱਥੇ ਮਾਂ-ਪਿਓ।
ਹਾਂ, ਓਹੀ ਤੇ।
ਹੁਣ ਮੇਲਾ ਲੱਗਿਆ ਸਾਡੇ ਇੱਥੇ ਦਾ, ਵੇਖੇ! ਜਿੱਥੇ ਵੇਖੋ ਆ ਵੱਡੇ-ਵੱਡੇ ਹੁੰਦੇ ਨਿਆਣੇ ਸੋਲਾਂ ਪੰਦਰਾਂ ਸੋਲਾਂ ਸਤਰਾਂ ਸਤਾਲ ਦੇ ਨਿਆਣੇ ਹੀ ਆ ਵੱਡੇ, ਵੱਡੇ ਨਿਆਣੇ ਆ ਕਿੱਥੇ ਛੋਟੇ ਨਿਆਣੇ ਪਹਿਲਾਂ ਜਿੱਦ ਕਰਦੇ ਸੀ ਖੰਣ ਦੀ ਹੁਣ ਤਾਂ ਵੱਡੇ ਵੀ ਕਿੱਥੇ ਸੌਣਦੇ ਮਾਂ- ਪਿਓ ਦੀ।
ਹਾ ਔ ਨਹੀੰ ਸੁਣਦੇ। ਬਜ਼ਾਰ ਤੇ ਖੱਜੇ ਖਾ, ਖਾ ਕੇ ਪਤਾ ਨੀ ਕੀ ਇਹਨਾਂ ਨੂੰ ਮਿਲਦਾ ਅਸੀਂ ਨਾ ਉਸ ਦਿਨ ਮੰਗਵਾਏ ਸਗੋ ਔਥੋਂ ਢਾਬੇ ਤੋਂ ਕੋਈ ਆ ਗਏ ਸੀ ਗੈਸਟ ਆ ਗਏ ਸੀ ਸਾਡੇ ਘਰ। ਤੇ ਮੈਂ ਕਿਹਾ ਇੱਕ ਦਮ ਦਾ ਹੁਣ ਕੁੱਛ ਬਣਦਾ ਨੀ ਚੱਲ ਇੱਕ ਅੱਦੀ ਸਬਜ਼ੀ ਮੈਂ ਬਣਾ ਲੈਣੀ ਇੱਕ, ਦੋ ਬਾਰੋਂ ਲਿਆਓ ਦਾਲ ਔਰ ਦਾਲ ਮੱਖਣੀ ਔਰ ਪਨੀਰ ਵਗੈਰਾ ਬਾਹਰੋਂ ਲਿਆਓ ਸਾਡੇ ਕੋਲ ਬੰਦਾ ਚੱਜਦਾ ਨਾ। ਤੇ ਸਾਡੇ ਸਾਹਮਣੇ ਉਹਨੇ ਪਤਾ ਕੀ ਕੀਤਾ ਫਰਿਜਰ ਦੇ ਵਿੱਚ ਨਾ ਆਈਸ ਉਹ ਜਮਾਰਕੀ। ਸਬਜ਼ੀ ਬਣਾ ਕੇ, ਪਨੀਰ ਦੀ ਨਾ ਸ਼ਾਹੀ, ਪਨੀਰ ਔਰ ਦਾਲ ਉਹਨਾਂ ਨੇ ਵੱਡੇ-ਵੱਡੇ ਫਰਿਜਰ ਰੱਖੇ ਨੇ ਅੰਦਰ ਰੂਮ ਚ ਆਪਣੇ ਉਹਦੇ ਵਿੱਚ ਜਮਾ ਰੱਖਿਆ, ਤੇ ਐਂ ਉਹਨਾਂ ਨੇ ਤੋੜ ਕੇ ਨਾ ਬਰਫ਼ ਵਾਂਗੂ, ਤੇ ਉਹਨਾਂ ਨੇ ਉਹੀ ਗਰਮ ਕਰਕੇ ਪਿਗਲਾ-ਪਗਲੂ ਕੇ। ਪੈਕ ਕਰਕੇ ਦਿੱਤੀ ਸੀ। ਪਤਾ ਨੀ ਕਿੰਨੇ ਦਿਨ ਦੇ ਬਣੇ ਹੋਣੇ ਦਾਲ ਔਰ ਸ਼ਾਹੀ ਪਨੀਰ।
ਹਾਂਜੀ, ਫਰੋਜਨ ਹੁੰਦੇ ਆ। ਹੁਣ ਤਾਂ ਫਰੋਜਨ ਵੀ ਏਦਾਂ ਹੀ ਥੋੜ੍ਹਾ-ਬਹੁਤ। ਹੁਣ ਤਾਂ ਨਵੀਂ ਤੋਂ ਨਵੀਂ ਚੀਜ਼ ਆ ਗਈ ਆ ਕਿ ਅੰਦਰ ਬਰਫ਼ ਨਾ ਜਮੇ, ਬਾਹਾਰੋਂ ਵਾਰ ਉੱਹ ਠੰਡੀ ਹੀ ਰਹਿੰਦੀ।
ਉਹੀ ਤੇ ਸਮਝ ਨੀ ਆਂਦੀ। ਅਗਲਿਆਂ ਕੋਲ ਵੀ ਥੋੜਾ, ਰੋਜ਼-ਰੋਜ਼ ਤਾਜ਼ੀਆਂ ਬਣਾ ਕੇ ਦਿੰਦੇ ਨੇ, ਕਿਤੇ ਢਾਬਿਆਂ ਤੇ ਯਾਂ ਕਿਤੇ ਵੀ। ਅਗਲੇਆਂ ਨੇ, ਜਿਵੇਂ ਹੁਣ ਅੱਜ ਸਬਜ਼ੀ ਬਚ ਗਈ ਏ, ਤੇ ਸੁੱਟਣਗੇ ਥੋੜਾ।
ਹਾਂਜੀ, ਇਹ ਤਾਂ ਹੈ ਸਾਡੇ ਇੱਥੇ ਹੈ।
ਘਰ ਦੇਖ ਲੋ, ਰਾਤ ਦੀ ਬਣੀ ਚੀਜ਼, ਅੱਜ ਦੀ ਬਣੀ ਸਵੇਰੇ ਅਗਲੇ ਕਹਿਣਗੇ, ਨਾ ਜੀ ਆ ਤਾਂ ਬਹੀ ਹੋ ਗਈ ਅਸੀਂ ਨੀ ਖਾਂਦੇ। ਤੇ ਉੱਥੋਂ ਦੇਖੋ ਬਹੀਆਂ-ਬਈਆਂ ਲਿਆ ਕੇ। ਅਗਲਿਆ ਸ਼ੌਂਕ ਨਾ ਖਾਂਦੇ ਸੁੜਕ-ਸੁੁੜਕ ਕੇ।
ਹਾਂਜੀ, ਹੁਣ। ਓ ਤਾਂ ਉਨਾਂ ਨੇ ਤਾਂ ਪੈਸੇ ਕਮਾਉਣੇ ਉਨਾਂ ਦਾ ਜੇ ਸਮਾਨ ਬਚਣ ਦੇ ਆ ਓ ਕੇੜਾ ਸੁੱਟਣਗੇ ਅਗੇ ਔਹਨਾਂ ਫੇਰ ਔਹਨਾਗੇ ਨੁਕਸਾਨ ਹੁੰਦੇ ਆ ਸਾਡਾ।
ਔਹੀ ਤਾਂ ਸ਼ਰੀਰਾਂ ਦੇ ਚਾਹੇ ਨੁਕਸਾਨ ਹੋ ਜਾਨ, ਪੈਹੇ ਦਾ ਨੀ ਹੋਣਾ ਚੀਦਾ। ਹੁਣ ਖਾ ਕੇ ਬ ਅੱਜ -ਕਲ ਮੌਸਮ ਵੈਸੇ ਹੀ ਬਾਹਨੇ ਲੱਭਦਾ। ਅੱਜ -ਕੱਲ੍ਹ ਦਾ ਮੌਸਮ ਤਾਂ ਵੈਸੇ ਸਰੀਰ ਨੂੰ ਬਾਹਨੇ ਲੱਭਦਾ ਵੀ ਕੁੱਛ ਨਾ ਕੁਛ ਬਿਲਕੁਲ ਹਲਕਾ -ਫੁਲਕਾ ਖਾਣਾ ਚਾਹੀਦਾ ਸਾਡੇ ਬਲਕਿ ਪੜੋਸ ਦੇ ਵਿੱਚ ਪਲਾਟ ਹੈਗਾ ਖਾਲੀ ਤੇ ਬ ਅ ਇਹਨਾਂ ਨੇ ਪਹਿਲੇ ਤਾਂ ਲੋਕੀ ਬੜਾ ਕੂੜਾ ਜਿਹਾ ਸੁੱਟਦੇ ਸੀ ਔਹਦੇ ਤੇ ਮੈਂ ਖੁਦ ਹੀ ਅੱਗੇ ਹੋ ਕੇ ਮੈਂ ਕਿਹਾ ਵੀ ਔਹਨੂੰ ਕਿਹਾ ਵੀ ਯਾ ਤੈ ਏਨੂੰ ਮਕਾਨ ਨੂੰ ਬਣਾ ਲੈ ਯਾ ਏਦੇ ਤੇ ਭਰਤ ਪਾ ਕੇ ਗੇਟ ਲਗਾ ਦੇ। ਤੇ ਫੇਰ ਉਹ ਪਤਾ ਕੀ ਕਰਕੇ ਭਰਤ ਪਾ ਕੇ ਗੇਟ ਲਗਾ ਕੇ, ਉਹ ਚਾਬੀ ਮੈਨੂੰ ਹੀ ਦੇ ਗਿਆ ਉਹਦੀ। ਮੈਂ ਕੀ ਕੀਤਾ ਖਾਲੀ ਪਲਾਟ ਦੇ ਵਿੱਚ ਸਬਜ਼ੀਆਂ ਲਗਾਤੀਆਂ।
ਅੱਛਾ।
ਤੋਰੀਆਂ, ਘੀਆ, ਮਿਰਚਾਂ, ਟਮਾਟਰ ਤੇ ਉਹ ਦੇਖਲੋ ਹੁਣ ਜੋ ਰੇਹੜੀਆਂ ਤੇ ਸਬਜ਼ੀ ਵਿਕਦੀ ਏ ਉਹ ਤੋਰੀਆਂ ਖਾ ਕੇ ਦੇਖੋ, ਔਰ ਘਰ ਦੀਆਂ ਤੋਰੀਆਂ ਖਾ ਕੇ ਦੇਖੋ।
ਹੋਰ ਹੀ ਸਵਾਦ ਹੁੰਦਾ ਹੈ, ਇਹਨਾਂ ਘਰ ਦੀਆਂ ਚੀਜ਼ਾਂ ਦਾ ਤਾਂ ਚਲੋ।
ਔਰ ਆਪਣੇ ਉਹੀ ਤੇ ਬਾਹਰੋਂ ਤੋਂ ਹੋਈ ਜਿ ਖਾਦ ਦੀ ਮਾਰੀਆਂ ਟਿੱਕੇ ਦੀ ਮਾਰੀਆਂ ਸਬਜ਼ੀਆਂ ਅੱਜ ਕੱਲ੍ਹ ਬਾਰਸ਼ਾਂ ਚ ਕਿੱਥੇ ਮਿਲਦੀਆਂ
ਹਾਂਜੀ, ਹੁਣ ਬਾਹਰੋਂ ਤਾਂ ਹੁਣ ਸਬਜ਼ੀਆਂ ਵੀ ਨਹੀਂ ਛੱਡੀਆਂ ਲੋਕਾਂ ਨੇ ਇੰਜੈਕਸ਼ਨ ਲਾ ਦਿੰਦੇ ਮੈਂ ਵੇਖ ਇੰਜੈਕਸ਼ਨਾਂ ਨਾ ਸਬਜ਼ੀਆਂ ਵੀ ਨਹੀਂ ਛੱਡਦੇ
ਘੀਏ ਕਿੱਡੇ ਮੋਟੇ-ਮੋਟੇ ਕਰ ਦੇਣਗੇ ਇੰਜੈਕਸ਼ਨ ਲਗਾ ਕੇ ਤਰਬੂਜਾ
ਹਾਂਜੀ-ਹਾਂਜੀ-ਹਾਂਜੀ
ਆਹ ਸਾਡੇ ਸਗੋਂ ਇਥੇ ਡੈਡੀ ਹੈਗੀ ਦੁੱਧ ਦੀ ਉਹਨਾਂ ਨੇ ਨਾ ਫੇਰ ਓ ਕਦੇ ਘੀਏ ਦੀ ਬੇਲ ਲਗਾ ਰੱਖੀਏ ਉਹਦੀ ਬੇਲ ਨਾ ਮਤਲਬ ਪਿਛਵਾੜ ਸਾਡੇ ਬੈਕ ਸਾਈਡ ਵੀ ਆਂਦੀ ਉਹਨਾਂ ਦੀ ਬੇਲ ਨਾ ਸਾਡੀ ਛੱਤ ਤੇ ਤੱਕ ਆ ਜਾਂਦੀ ਐ ਤੇ ਜਿਵੇਂ ਨਿੱੱਕੇ-ਨਿੱੱਕੇ-ਨਿੱੱਕੇ-ਨਿੱੱਕੇ ਘੀਏ ਲਟਕੇ ਹੋਣਗੇ ਨਾ ਪਹਿਲੇ ਕਈ ਵਾਰ ਤਾਂ ਮੈਂ ਤੋੜ ਵੀ ਲੈਂਦੀ ਸੀਗੀ ਹਾਈ ਇੱਕ ਦਿਨ ਮੈਂ ਦੇਖ ਨਿੱਕੇ-ਨਿੱਕੇ ਘੀਏ ਮੈਂ ਕਿਹਾ ਚੱਲ ਹਜੇ ਨੀ ਤੋੜਦੇ ਅਜੇ ਵੱਡੇ ਹੋ ਲੈਣ ਆਪਣੇ ਈ ਐ ਜਿਹੜੇ ਆਪਣੇ ਕੋਲ ਆ ਗੇ ਉਹ ਤਾਂ ਆਪੜੇ ਨੇ ਮੈਂ ਕਿਹਾ ਥੋੜੇ ਵੱਡੇ ਹੋ ਲੈਣ ਫੇਰ ਤੋੜਾਂਗੀ ਦੋ ਦਿਨ ਬਾਅਦ ਮੈਂ ਕੋਠੇ ਚੜੀ ਫੁੱਟਬੋਲ ਜਿੰਨੇ ਘੀਏ ਹੋਏ ਪਏ ਉਹ
ਏਡੇ ਮੋਟੇ ਮੋਟੇ ਘੀਏ ਮੈਂ ਕਿਹਾ ਇਹਨਾਂ ਨੇ ਕਿਹੜਾ ਟੀਕਾ ਲਗਾਇਆ ਜੜ ਦੇ ਵਿੱਚ ਫਿਰ ਮੈਨੂੰ ਪਤਾ ਚੱਲਿਆ ਵੀ ਆ ਜੜ ਚ ਨਾ ਟੀਕਾ ਲਗਾਂਦੇ ਨੇ ਚੌਥੇ ਦਿਨ ਘੀਏ ਦੇ ਬੇਲ ਨੂੰ
ਹਾਂਜੀ, ਏ ਤਾਂ ਗਲਤ ਗੱਲ ਆ, ਹੁਣ ਅਗਲੇ ਬੰਦੇ ਦੀ ਸੇਤ ਤਾਂ ਧਿਆਨ ਨੀ ਰੱਖਦੇ, ਸਾਰ ਇਹ ਨੂੰ ਆਪਣੀ ਪਈ ਕੋਈ ਕਿਸ ਦੀ ਸਿਹਤ ਦਾ ਕੀ ਹੁੰਦਾ।
ਅੱਜ ਕੱਲ੍ਹ ਖੁਦ ਆਪਣੀ ਸਿਹਤ ਦਾ ਵੀ ਆਪ ਨਹੀਂ ਲੋਕ ਧਿਆਨ ਰੱਖਦੇ।
ਹਾਂਜੀ। ਇਹ ਤਾਂ ਹੈ ਆਪ ਵੀ ਅਸੀਂ ਬਾਹਰੋਂ ਕੁਛ ਨਾ ਕੁਛ ਖਾਈ ਜਾਂਦੇ ਕਿਹੜਾ ਸੋਚਦੇ ਹਾਂ ਕਿ ਆਪਣੀ ਸਿਹਤ ਖ਼ਰਾਬ
ਹਾਂ ਚਲੋ ਠੀਕ ਐ ਆਓ ਲਗਾਓ ਚੱਕਰ ਕਦੀ ਘਰ
ਹਾਂਜੀ, ਜ਼ਰੂਰ ਹਾਂਜੀ ਮੈਮ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਵਧੀਆ ਲੱਗਾ ਚਲੋ ਮੈਂ ਥੋੜ੍ਹੀ ਦੇਰ ਚ ਗੱਲ ਕਰਦੀ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ